ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਬਸ ਵਧੀਆ ਵਧੀਆ ਕੀ ਕਰਦੇ
ਬਸ ਗੈਸਟ ਆਏ ਹੋਏ ਨੇ ਘਰ
ਅੱਛਾ-ਅੱਛਾ, ਤੁਹਾਡੇ ਵੀ ਗੈਸਟ ਆਏ ਸਾਡੇ ਵੀ ਗੈਸਟ ਆਏ ਨੇ ਅੱਛਾ-ਅੱਛਾ, ਠੀਕ ਐ ਠੀਕ ਐ ਅਸੀਂ ਵੀ ਗੁਰਦੁਆਰੇ ਘੁੰਮ। ਆ ਗੈਸਟ ਆਏ ਹੋਏ ਸੀ ਸਾਡੇ ਵੀ ਨਾ
ਅੱਛਾ-ਅੱਛਾ, ਤੁਸੀਂ ਘੁੰਮਣ ਗਏ ਤੇ ਅ ਸੀ। ਅੱਛਾ-ਅੱਛਾ-ਅੱਛਾ ਠੀਕੀ ਅੱਛਾ-ਅੱਛਾ ਹਾਂ, ਇੱਥੇ ਤੇ ਗੁਰਦੁਆਰਾ ਚੱਲ ਜਾ ਜਾਂ ਕੋਈ‌ ਏਧਰ ਹੀਲ ਸਟੇਸ਼ਨ ਚੱਲ ਜਾਓ ਘੁੰਮਣ ਦਾ ਬੰਦਾ ਠੀਕ ਅੱਛਾ ਰੌਣਕ ਹੈ ਸੀ।
ਅਹ ਰੌਣਕ ਹੈਗੀ ਸੀ ਥੋੜ੍ਹੀ ਬਹੁਤ ਹਾਂਜੀ-ਹਾਂਜੀ, ਸੋਹਣਾ ਸੀਗਾ ਗੁਰਦੁਆਰਾ ਅਹ ਨਹੀਂ-ਨਹੀਂ ਮਿਊਰੀ ਕਰਕੇ ਗਏ ਸੀਗੇ ਅਸੀਂ, ਹਾਂਜੀ ਹਾਂਜੀ ਕਿਹੜਾ ਤੇਲ ਲੈਣਾ ਲੈ ਲਓ। ਹਾਂਜੀ ਹਾਂਜੀ ਹੋਰ ਸੁਣਾਓ ਪ੍ਰੋਹੁਣੇ ਬੈਠੇ ਨੇ ਸਾਡੇ ਉਹ
ਅੱਛਾ ਉਹ ਗੱਲ ਮੈਂ ਸਾਫ਼ ਨੀ ਨਾ ਆਉਂਦੀ ਪਈ।
ਹਾਂਜੀ ਹਾਂਜੀ ਮੈਂ ਆਈ ਇੱਕ ਮਿੰਟ ਪਰੇ ਹੁੰਦੀ ਇਹਨਾਂ ਤੋਂ ਪਰਾਉਣੇ ਗੱਲ ਕਰਦੇ ਪਏ ਨਾ। ਹੋਰ। ਬਸ ਵਧੀਆ ਵਧੀਆ ਤੁਸੀਂ ਸੁਣਾਓ? ਅਸੀਂ ਬਸ ਗੁਰਦੁਆਰੇ ਗਏ ਸੀ। ਤੇ ਇੱਕ ਹੋਰ ਸੀਗਾ ਫਿਰ ਸ਼ੋਪਿੰਗ ਨੀ ਹਜੇ ਜਾਣਾ, ਸ਼ੋਪਿੰਗ ਮਾਲ ਜਾਣਾ ਸ਼ਾਮ ਕੋ ਵੇਲੇ ਦੇਖਦੇ ਹ ਜਾਣਾ ਸ਼ੋਪਿੰਗ ਹਾਂਜੀ ਹਾਂ।ਗੁੜੀਆਂ ਦੇ ਲਿਆਣੇ ਆ ਗੁੜੀਆਂ ਦੇ ਲਿਆਣੇ ਆ ਬੱਚਿਆ ਦੇ ਹਾਂ ਬੱਚਿਆਂ ਦੇ ਕੱਪੜੇ ਲਿਆਣੇ ਆ ਹਾਂਜੀ। ਹੋਰ ਤੁਸੀਂ ਸੁਣਾਓ! ਹ
ਹਾਂ ਸਭ ਵਧੀਆ। ਸਾਡੇ ਵੀ ਹਾਂਜੀ ਅੱਜ ਸਾਡੇ ਨਾ ਇੱਥੇ ਲੰਗਰ ਸੀਗਾ ਗੁਰਪੁਰਬ ਮਨਾਇਆ ਸੀ ਤੇ ਉਹ ਫਿਰ ਅਸੀਂ ਉਹੀ ਲੰਗਰ ਪ੍ਰਸ਼ਾਦ
ਅੱਛਾ ਅੱਛਾ ਠੀਕ ਹੈ ਤੇ ਅੱਛਾ ਗੁਰੂ ਅਰਜਨ ਦੇਵ ਜੀ ਦਾ ਮਨਾਇਆ ਹੋਣਾ ਨਾ ਅੱਛਾ ਅੱਛਾ ਗਰਮੀ ਬਹੁਤ ਗਰਮੀ ਹਾਂਜੀ ਉੱਥੇ ਵੀ ਗਰਮੀ ਸੀਗੀ ਬਹੁਤ ਜ਼ਿਆਦਾ ਵਧੀ ਉਥੇ ਤਾਂ ਸਰੋਵਰ ਚ ਸਰੋਵਰ ਵੀ ਸੀ ਨਾ ਦੁਆਰੇ ਬੰਨਿਆ ਦਾ ਬੱਚੇ ਕਹਿੰਦੇ ਸੀਗੇ ਨਹਾਣ ਨੂੰ ਪਰ ਪਾਣੀ ਤੇ ਗਰਮ ਸੀਗਾ ਤੁਹਾਨੂੰ ਪਤਾ ਉੱਪਰੋਂ ਸੇਕ ਪੈਂਦਾ ਸੀ। ਹਾਂਜੀ ਪੂਰਾ ਸੇਕ ਹਾਂਜੀ ਹਾਂਜੀ ਉੱਪਰੋਂ ਸੇਕ ਪੈਂਦਾ ਸੀ ਸਾਰਾ। ਫਰਸ਼ ਤੇ ਪੈਰ ਰੱਖਿਆ ਨੀ ਜਾਂਦਾ ਸੀ
ਹਾਂ ਜਾਂ ਤੇ ਜਾਏ ਬੰਦਾ ਸਵੇਰੇ ਸਵੇਰੇ ਜਾਂ ਜਾਏ ਸ਼ਾਮੀ ਹਾਂ ਜਾਂ ਬੰਦਾ ਫੇਰ ਜਾਏ ਸ਼ਾਮ ਨੂੰ ਛੇ ਸੱਤ ਵਜੇ ਨਾਲ ਜਾਏ ਤਾਂ ਤਾਂ ਹੋ ਸਕਦਾ ਹਾਂ ਹੋਰ ਤੁਸੀਂ ਸੁਣਾਓ ਤੁਹਾਡੇ
ਵਧੀਆ ਹਾਂਜੀ ਹਾਂਜੀ ਨਹੀਂ ਨਹੀਂ ਹਜੇ ਜਾਣਾ ਨਹੀਂ ਨਹੀਂ ਹਜੇ ਜਾਣਾ ਉਹਨਾਂ ਨੇ ਬੁੱਧਵਾਰ ਤੱਕ ਜਾਣਗੇ ਉਹ ਹਾਂਜੀ ਰਹਿਣਾ ਰਹਿਣਾ ਹਾਂਜੀ ਰਹਿਣਾ ਉਹਨਾ ਦੂਰ ਦੂਰੋਂ ਆਏ ਨਾ ਫੇਰ ਮੈਂ ਕਿਹਾ ਚਲੋ ਹੁ ਥੋੜਾ ਜਿਹਾ ਰਹਿ ਕੇ ਜਾਓ ਫਿਰ ਤੁਹਾਨੂੰ ਪਤਾ ਛੁੱਟੀਆਂ ਦਾ ਹੀ ਮੌਕਾ ਕੌਣ ਦਾ ਹਰ ਇੱਕ ਵਰ ਫੇਰ ਅੱਗ ਪਿੱਛੇ ਕਿੱਥੇ ਸਾਰੇ ਬਿਜ਼ੀ ਹੁੰਦੇ
ਹੂ ਹੂ ਔ ਤੇ ਔ ਤੇ ਹੈ ਹੀ ਐ, ਬਸ ਸਾਡੇ ਵੀ ਪੋਣੇ ਦੋ ਕੁ ਦਿਨ ਹੈ, ਨੇ ਉਹ ਵੀ ਕਹਿੰਦੇ ਨੇ ਦੋ ਦਿਨ ਹੋਰ ਲਾ ਕੇ ਫਿਰ ਜਾਂਨੇ ਆਂ। ਮੈਂ ਕਿਹਾ ਚਲੋ ਠੀਕ ਹੈ ਅਸੀਂ ਆਪ ਸੋਚਦੇ ਪਏ ਕਿਧਰ ਘੁੰਮ ਕੇ ਆਈ ਆ ਗਰਮੀ ਬੜੀ ਐ, ਪਰ ਸੋਚਨ ਹ
ਸ਼ੁਮਲੇ ਘੁੰਮ ਆਔ ਠੰਡੇ ਇਲਾਕੇ ਚ, ਪਹਾੜੀ ਇਲਾਕੇ
ਤੇ ਵੀਆਹ ਮੰ ਮੂਵੀ ਵਗੈਰਾ ਕਹਿੰਦੇ ਦੇਖਦੇ ਆਂ। ਜੇ ਲੱਗਿਆ ਕੋਈ ਜਾਏਗਾ ਤਾਂ ਸਾਥ ਨਾਲ ਹੀ ਜਾਇਆ ਜਾਂਦਾ ਹਾਂ, ਦੂਰ ਬੜੀ ਆ ਨਾ ਨਾਲੇ ਸਾਡੇ ਹਾਂ ਨਾਲੇ ਸਾਡੇ ਦੂਰ ਬੜੀ ਇੱਧਰੋਂ - ਤਾਂ ਕਰਕੇ, ਹਾਂ ਹੋਰ ਕੀ ਬਣਾ ਲਿਆ।
ਅਸੀਂ ਬਸ ਗੁਰਦੁਆਰੇ ਗਏ ਸੀਗੇ। ਨਾਸ਼ਤਾ ਅਸੀਂ ਸਵੇਰੇ ਪਰੌਂਠੀ ਖਾਧੀ ਸੀਗੀ ਬਾਜ਼ਾਰੋਂ ਚਨੇ ਮੰਗਵਾ ਲਏ ਸੀਗੇ ਰੇਡੀਮੇਡ।
ਅੱਛਾ ਅੱਛਾ ਹਾਂ, ਅਸੀਂ ਵੀ ਅੱਜ ਬ੍ਰੈਡ ਪਕੌੜੇ ਬਣਾਏ ਸੀ।
ਹਾਂਜੀ ਫਿਰ ਹੁਣ ਅਸੀਂ ਲੰਗਰ ਖਾ ਆਏ ਆਂ ਗੁਰਦੁਆਰਿਆਂ ਰਾਜਮਾਂ ਸੀਗੇ ਬੰਨੇ ਦੇ
ਅੱਛਾ ਅੱਛਾ ਹਾਂ ਸਵਾਦ ਲੱਗਦਾ
ਹਾਂ ਹਾਂਜੀ ਹਾਂਜੀ ਖੀਰ ਸੀਗੀ ਬੜੀ ਟੇਸਟੀ ਬਣੀ ਦੀ ਉਥੇ, ਹਾਂਜੀ ਬਹੁਤ ਸਵਾਦ ਸੀ ਹਾਂਜੀ। ਗੁਰਦੁਆਰੇ ਚ ਮਿਲ ਜਾਂਦਾ ਹਜੇ, ਮੰਦਿਰਾਂ ਚ ਨਹੀਂ ਹਜੇ ਹੁੰਦਾ। ਹਾਂਜੀ ਨਾ ਨਾ ਗੁਰਦੁਆਰੇ ਜਿਹੜੇ ਮਰਜੀ ਚੱਲ ਜਾਓ ਉੱਥੇ ਦੇ ਮੇਲੇ ਜਾਂਦੇ ਹਾਂਜੀ ਉੱਥੇ ਜਿਸ ਟਾਈਮ ਮਰਜੀ ਚੱਲੇ ਜਾਓ, ਚੌਵੀ ਘੰਟੇ ਲੰਗਰ ਚਾਲੂ ਹੁੰਦੇ ਉਥੇ।
ਹਾਂ ਸਚ, ਹਾਂ ਅਸਥ ਅਸੀਂ ਵੀ ਸੋਚਦੇ ਪਏ ਆ। ਅੱਛਾ-ਅੱਛਾ। ਅੱਛਾ-ਅੱਛਾ। ਹਾਂ ਉੱਥੇ ਮਿਲ ਜਾਂਦੇ ਨੇ ਹਾਂ। ਅਸੀਂ ਵੀ ਸੋਚਦੇ ਪਏ ਹਾਂ ਨੇੜੇ ਤੇੜੇ ਹੋ ਕੇ ਆਈਏ ਕਿਧਰੇ।
ਕਿਉਂ ਘੁੰਮਣਾ ਚਾਹੀਦਾ ਸਗੋਂ ਐ ਹੀ ਛੁੱਟੀਆਂ ਦਾ ਮੌਕਾ
ਛੁੱਟਿਆਂ ਦਾ ਮੌਕਾ ਹੁੰਦਾ ਆ। ਹੂ ਹੂ ਔ ਤੇ ਹੈ ਹੀ ਏ। ਬਸ ਜਾਵਾਂਗੇ ਦੇਖੋ ਹੁਣ ਗੈਸਟ ਅ ਕਦੀ ਕੋਈ ਆ ਰਿਹਾ ਕੋਈ ਜਾ ਰਿਹਾ, ਬਸ ਆਨ ਜਾਣ ਲੱਗਾ ਹੋਆ। ਹਾਂ।
ਅੱ ਕਹਿੰਦੇ ਟ੍ਰਰੇਨਾਂ ਚ ਇੰਨੇ ਰਸ਼ ਬਹੁਤ ਜ਼ਿਆਦਾ ਵੇ। ਕਿਉਂਕਿ ਹੁਣ ਛੁੱਟੀਆਂ ਖਤਮ ਹੋ ਰਹੀਆਂ ਹੁਣ, ਲੋਕਾਂ ਨੇ ਵਾਪਸੀ ਵੀ ਜਾਣਾ। ਹਾਂਜੀ ਰਸ਼। ਹਾਂਜੀ-ਹਾਂਜੀ ਬਹੁਤ-ਬਹੁਤ ਹਾਂ।
ਗਰਮੀ ਨੇ ਵੇਖ ਕੇ ਗਰਮੀ ਵੇਖ ਕੇ ਘਰੋਂ ਨਿਕਲਿਆ ਨ
ਹਜੇ ਇੱਧਰ ਕਸ਼ਮੀਰ ਵੱਲ ਤੇ ਕਹਿੰਦੇ ਛੁੱਟੀਆਂ ਕਾਫ਼ੀ ਪੈਂਦੀਆਂ ਉੱਥੇ ਤਾਂ ਜੁਲਾਈ ਤੱਕ ਪੈਂਦੀਆਂ ਵਾ।
ਬਸ ਉਧਰ ਤੇ ਜਾਣ ਦਾ ਧਰਮ ਨੀ ਹੈ ਹੁਣ ਤੇ ਡਰ ਹੀ ਰਹਿ ਗਿਆ ਉੱਧਰਲੇ ਪਾਸੇ ਦੂਰ ਹਾਂ ਅੱਗੇ ਵੇਖਿਆ ਸੀ ਇੱਕ ਵਾਰੀ ਕਸ਼ਮੀਰ ਚ ਕਿੰਨਾ ਹੋਇਆ ਸੀ।
ਹਾਂਜੀ-ਹਾਂਜੀ, ਬੜਾ ਹੋਇਆ ਸੀ ਸਹੀ ਗੱਲ ਆ, ਬਹੁਤ ਕੁਸ਼ ਹੋਇਆ ਇਸ ਸਾਲ ਤੇ ਵੈਸੇ ਵੀ ਕਦੀ ਬਲੈਕ ਆਊਟ ਤੇ ਕਦੀ ਕੁਛ ਕਦੀ ਬਾੜਾ ਆਈਆਂ ਬੜਾ ਕੁਛ ਹੋਇਆ, ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਡਰ ਲੱਗਦਾ ਕਿਧਰੇ ਜਾਂਦੇ ਹੋ ਨਾ, ਹੁਣ ਨੀ ਮਨ ਨੀ ਕਰਦਾ ਕਿਧਰੇ ਨਿਕਲੀਏ ਪਤਾ, ਪਤਾ ਨਹੀਂ ਹੈਗਾ ਮਿੰਟ ਚ ਕੀ ਹੋ ਜਾਣਾ।
ਕੀ ਹੋ ਜਾਣਾ ਉਹੀ ਨਾ, ਹਾਂ ਆਪਣੇ ਘਰ ਸੇਫ ਤੇ ਬੈਠਾ ਨਾ ਬੰਦਾ।
ਥ ਬੈਠਾ ਨਾ, ਹਾਂ ਇਹ ਹੈ ਵੀ ਇੱਕ ਦੋ ਦਿਨ ਵਾਸਤੇ ਬੰਦਾ ਆਪਣੇ ਰਿਸ਼ਤੇਦਾਰਾਂ ਚ ਗੈਸਟ ਚ ਚੱਲ ਜੇ। ਹਾਂ-ਹਾਂ-ਹਾਂ, ਉਹੀ ਨਾ ਉੱਥੇ ਚਲਾ ਜਾਵੇ ਚਲੋ ਬੰਦਾ ਸੇਫ ਤੇ ਹੁੰਦਾ। ਨਾ ਥੋੜਾ ਜਿਹਾ। ਐ ਇਹੋ ਜਿਹੀ ਜਗ੍ਹਾ ਤੇ ਸੇਫ ਵੀ ਨੀ ਹੁੰਦਾ ਬੰਦਾ ਪੈਹਾ ਵੀ ਲਾਂਦਾ। ਤੇ ਸੇਫ ਵੀ ਨਹੀ ਹੁੰਦੀ, ਹਾਂ ਹੋਰ?
ਹੋਰ ਬਸ ਵਧੀਆ, ਅੱਜ ਕਲ ਕੁਛ ਨੀ ਹਜੇ ਤੇ ਪ੍ਰਾਹੁਣੀਆਂ ਚੀ ਬਿਜੀ ਹਾਂ ਅਸੀ।
ਅੱਛਾ।
ਬਸ ਹੁਣ ਚੱਲ ਜਾਣਾ ਪ੍ਰੋਹਨਿਆ ਨੇ ਫਿਰ ਬੁੱਧਵਾਰ ਚੱਲ ਜਾਣਾ ਫੇਰ ਫਰੀ ਹੋ ਕੇ ਬਹਿ ਜਾਣਾ ਅਸੀਂ।
ਭੈਣ ਜੀ ਉਹ ਇਡਲੀ ਬਣਾ ਲੈਨੇ ਔ?
ਹਾਂਜੀ-ਹਾਂਜੀ ਮੈਂ ਇਡਲੀ ਬਣਾ ਲੈਣੀ ਆ, ਅੱਛਾ ਤੁਹਾਨੂੰ ਨੀ ਆਉਂਦੀ ਭੈਣ ਜੀ ਇਡਲੀ ਬਣਾਣੀ?
ਮੈਨੂੰ ਆਦੀ ਨੀ ਨਾ ਮੇਰੇ ਬੱਚੇ ਮਗਰ ਪਏ ਹੋਏ ਨੇ ਕਹਿੰਦੇ ਇਡਲੀ ਮੰਮੀ ਬਣਾਓ ਹਾਂ।
ਲੈ ਕੇ ਨਾ ਭਾਵੇਂ ਉਹਨੂੰ ਲੱਸੀ ਚ ਕਰਲੋ ਮਿਕਸ ਕਰ ਲੋ ਜਾ ਦਹੀਂ ਚ
ਮਤਬ ਕੋਈ ਵੀ ਇਹਦਾ ਮਟੀਰੀਅਲ ਵੀ ਤੇ ਹੁੰਦਾ ਨਾ ਕਿੰਨਾ-ਕਿੰਨਾ ਪਾਣਾ।
ਹਾਂ ਜਿੱਦਾਂ ਇੱਕ ਕੋਲੀ ਹੈਗੀ ਨਾ ਸੂਜੀ ਦੀ ਤੇ ਇੱਕ ਕੋਲੀ ਦਹੀਂ ਪਾਲੋ ਜਿੱਦਾਂ ਤੇ ਮਾੜੀ ਜੀ ਖੰਡ ਪਾ ਕੇ ਤੇ ਰੱਖ ਦੋ ਉਹਦਾ ਬੈਟਰ ਘੋਲ ਕੇ ਤੇ ਘੰਟੇ ਦੋ ਘੰਟੇ ਰੈਸਟ ਨੂੰ ਦੇ ਦੋ ਇਹਨਾਂ ਨੂੰ ਫੇਰ ਉਸ ਤੋਂ ਬਾਅਦ ਆਪਣਾ ਕਿ ਤੇ ਨਮਕ ਪਾ ਕੇ ਉਹਨੂੰ ਫੇਰ ਚੰਗੀ ਤਰ੍ਹਾਂ ਫੈਟ ਲੋ ਤੇ ਉਹ ਜਿਹੜਾ ਉਹ ਹੁੰਦਾ ਨਾ ਅਹ ਜਿਹੜਾ ਸੱਚਾ ਹੁੰਦਾ ਨਾ ਨਹੀਂ ਵੀ ਹੈਗਾ ਤਾਂ ਘਰ ਕੋੋਲੀਆਂ ਹੁੰਦੀਆਂ ਹੀ ਨੀ। ਨਿੱਕੀਆਂ ਨਿੱਕੀਆਂ ਡਿਸ਼ਾਂ ਆਉਂਦੀਆਂ ਆਂ ਉਹਦੇ ਵਿੱਚ ਓਇਲ ਲਗਾ ਕੇ ਗ੍ਰੀਸ ਕਰਕੇ ਉਹਨੂੰ ਤੇ ਉਹ ਬੈਟਰ ਪਾ ਦੋ ਤੇ ਉਹ ਕੁੱਕਰ 'ਚ ਰੱਖੋ ਕੁੱਕਰ ਦੀ ਵੀਸਲ ਉਤਾਰ ਦੋ ਹਾਂਜੀ ਵੀਸਲ ਉਤਾਰ ਕੇ ਹਾਂਜੀ ਵੀਸਲ ਉਤਾਰ ਦੋ ਦੀ ਤੇ ਪੰਜ ਦਸ ਮਿੰਟ ਤੇ ਉਨੂੰ ਰੱਖ ਦੋ ਰੈਸਟ ਤੇ ਨਾ ਜਿੱਦਾਂ ਗੈਸ ਉੱਪਰ ਤੇ ਉਹ ਪੰਜ- ਪੰਜ ਮਿੰਟ ਸਟੀਮ ਨਾਲ ਹੀ ਉਹ ਹੋ ਜਾਣੇ ਆ ਤੁਸੀ ਚੱਕ ਮਾਰ ਦੇ ਵੀ ਤੇ ਚਾਕੂ ਨੂੰ ਲੱਗਦਾ ਵਾ ਤੇ ਬੈਟਰ ਕੱਚਾ ਇਹਦੇ ਨਹੀਂ ਲੱਗਦਾ ਪੱਕ ਗਿਆ। ਸਮਝੋ, ਬਸ ਉਹ ਬਣਾ ਕੇ ਤੇ ਰਾਈ ਤੇ ਪਿਆਜ ਤੇ ਤੜਕਾ ਲਾਓ ਵਿੱਚ ਗਾਜਰਾਂ ਪਾਲੋ ਹੋਰ ਸਬਜ਼ੀ ਪਾਲੋ
ਮਤਲਬ ਕਿ ਬੰਦ ਗੋਭੀ ਹੋ ਗਈ ਸ਼ਿਮਲਾ ਮਿਰਚ ਪਾ ਲੋੋ
ਪਾਲੋ ਹਾਂਜੀ ਆ ਸਬਜ਼ੀਆਂ ਪਾ ਕੇ ਚੋਇਸ ਦੀ ਸਬਜ਼ੀ ਪਾ ਲੋ ਵਿੱਚ ਸੋਸ ਪਾਓ ਮਿਰਚ ਨੀ ਪੈਣੀ ਇਹਦੇ 'ਚ ਤੇ ਮਿਕਸ ਕਰਕੇ ਤੇ ਉੱਪਰ ਜਿਹੜੇ ਜਿਨੇ ਦੇ ਉਹ ਬਣਾਏ ਦੇ ਅਸੀਂ ਉਹ ਪਾ ਕਿਤੇ ਬਸ ਸਿੱ ਤਿਆਰ ਐ। ਮਸਾਲਾ ਇਡਲੀ ਏਦਾਂ ਹੀ ਤਿਆਰ ਹੁੰਦੀ ਹੈ ਸਾਂਬਰ ਫਿਰ ਤੁਹਾਨੂੰ ਪਤਾ ਹੀ ਅ ਹਾਂਜੀ ਰਾਈ ਵੀ ਪਾਣੇ ਹਾਂ ਅਸੀਂ ਰਾਈ
ਠੀਕ ਹੈ ਅੱਛਾ ਹਾਂ ਮੈਂ ਕਿਹਾ ਚਲੋ ਕਿਸੇ ਨਾ ਬੱਚਿਆਂ ਨੂੰ ਅਪਣਾ
ਨਹੀਂ -ਨਹੀਂ ਬੜੀ ਵਧੀਆ ਬਣਦੀ ਹੈ ਤੇ ਵੈਸੇ ਵੀ ਸਗੋਂ ਵਧੀਆ ਹਾਂਜੀ ਅੱਛਾ -ਅੱਛਾ ਨਹੀਂ ਤੁਸੀਂ ਬਣਾ ਕੇ ਦੇਖਿਓ ਟ੍ਰਾਈ ਮਾਰ ਕੇ ਦੇਖਿਓ ਬਹੁਤ ਟੇਸਟੀ ਬਣਦੀ।
ਅੱਛਾ ਅੱਛਾ ਨਹੀਂ ਬਣਾਵਾਂਗੇ। ਕਿਸੇ ਤੇ ਨ ਇਡਲੀ ਨਾ ਬੱਚੇ ਪਰ ਕਹਿੰਦੇ ਨੇ ਮੰਮੀ ਨਾਲ ਸਾਂਬਰ ਬਣਾਓ ਤੇ ਸਾਂਬਰ
ਪੇਲੇ ਦਾਲ ਮਿਲਦੀ ਹੈ ਵਿੱਚ ਸਬਜ਼ੀਆਂ ਪਾਓ ਜਿਹੜੀ ਮਰਜੀ ਪਾ ਲਓ।
ਹਾਂਜੀ ਸਾਂਬਰ ਮੈਨੂੰ ਆਂਦਾ ਨੀ ਨਾ ਬਣਾਣਾ, ਸਾਂਬਰ ਵੀ ਮੈਂ ਕਿਹਾ ਚਲੋ ਪੁੱਛ ਕੇ ਬਣਾਵਾਂਗੇ ਕਿਸੇ ਦਿਨ
ਹਾਂਜੀ ਨਹੀਂ -ਨਹੀਂ ਸਾਂਬਰ 'ਚ ਘੀਆ ਪਾਲੋ, ਕੱਦੂ ਪਾ ਲੋ। ਕੋਈ ਬੈਂਗਣ ਪਾ ਲੋ। ਜਿਹੜੀ ਮਰਜ਼ੀ ਸਬਜ਼ੀ ਪਾਲੋ ਆਪਣੀ ਮਨਪਸੰਦ ਦੀ ਤੇ ਉਹਦੇ 'ਚ ਵੀ ਆਹੀ ਰਾਈ ਦਾ ਤੜਕਾ ਤੜਕਾ ਲੱਗਣਾ ਵਿੱਚ ਲਾਲ ਮਿਰਚ ਸਾਬਤ ਜਿਹੜੀ ਹੁੰਦੀ ਉਹਦਾ ਤੜਕਾ
ਅੱਛਾ-ਅੱਛਾ ਠੀਕ ਨਹੀਂ ਬਣਾ ਆਵਾਂਗੀ ਕਿਸੇ ਦਿਨ ਪਰ ਟਾਈਮ ਵੀ ਚਾਹੀਦਾ ਨਾ ਬਣਾਣ ਆਸਤੇ।
ਹੈਗਾ ਈ ਹੈ। ਨਹੀਂ ਪਰ ਬਹੁਤ ਸਵਾਦ ਬਣਦੇ ਤੁਸੀਂ ਕਦੀ ਬਣਾ ਕੇ ਟ੍ਰਾਈ ਮਾ
ਹੁਣ ਪਰੁਣੇ ਜੰਗ ਫਿਰ ਬਣਾਵਾਂਗੀ। ਆਏ ਗਏ ਚ ਨ ਮੇਰੇ ਕੋਲ ਇੰਨੀ ਨਾ ਹੁੰਦਾ ਨੀ ਹੈਗਾ। ਹਾਂ, ਆਏਗੇ ਚ ਬੜਾ ਔਖਾ ਏ। ਮੈਂ ਕਿਹਾ ਚਲੋ ਜਾਣਗੇ ਨਾ ਫਿਰ ਉਸ ਤੋਂ ਬਾਅਦ ਓ ਬੜੇ ਨਾਲੇ ਜੇ ਬੰਦਾ ਚੀਜ਼ ਆਹ ਬਣ ਜੇ ਫੇਰ ਬੰਦੇ
ਹਾਂ, ਸਹੀ ਗੱਲ ਐ। ਉਹ ਤਾਂ ਹੈਗਾ ਹੀ ਆ। ਡੋਕਲਾ ਵੀ ਏਦਾਂ ਹੀ ਬਣਦਾ। ਜਿੱਦਾਂ ਇਡਲੀ ਬਣਨੀ, ਓਦਾਂ ਹੀ ਸੇਮ ਡੋਕਲਾ ਬਣਣਾ। ਅੱਛਾ ਡੋਕਲਾ ਵੀ ਏਦਾਂ ਹੀ ਸੂਜੀ ਦੇ ਵਿੱਚ ਉਹੀ ਲੱਸੀ ਦਾ ਬੈਟਰ ਕੋਲ ਕੇ ਚਮਚ ਪੈਂਦਾ। ਹਲਦੀ ਪਾ ਲਓ। ਹਲਕੀ ਜੀ। ਹਾਂਜੀ, ਉਹਦਾ ਬੈਟਰ ਏਦਾਂ ਹੀ ਸੇਮ ਹੀ ਜਿੱਦਾਂ ਖੰਡ ਪਾ ਕੇ ਉਹਨੂੰ ਪਹਿਲ ਰੱਖ ਲਓ। ਘੰਟੇ ਦੋ ਘੰਟੇ ਵਾਸਤੇ ਰੈਸਟ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਉਹਨੂੰ ਇਨੋ ਪਾ ਕੇ ਨਮਕ ਪਾ ਕੇ ਤੇ ਜਾਂ ਕੋ ਵੀ ਜੇ ਤੁਹਾਡ ਕੋਲ ਸੱਚੇ ਹੈਗੇ ਠੀਕ ਹੈ ਨਹੀਂ ਤਾਂ
ਹਾਂ, ਹਾਂਜੀ, ਹਾਂਜੀ। ਅੱਛਾ, ਅੱਛਾ, ਅੱਛਾ। ਸਾਨੂੰ ਤੇ ਮੈਨੂੰ ਨਾ ਬ ਢੋਕਲਾ ਨੀ ਆਦਾ ਬਣਾਉਣਾ। ਮੈਂ ਕਿਹਾ ਸਿੱਖਾਂਗੀ ਕਿਸੇ ਦਿਨ ਡੋਕਲਾ। ਚਲੋ ਅੱਛਾ ਭੈਣ ਜੀ ਫਿਰ ਮੈਂ ਤੁਹਾਨੂੰ ਬਾਅਦ ਚੋਂ ਕਰਨੀ ਆ ਕੋਲ
ਹਾਂਜੀ, ਠੀਕ ਹੈ। ਭੈਣ ਜੀ। ਸਤਿ ਸ੍ਰੀ ਅਕਾਲ। ਭੈਣ ਜੀ। ਠੀਕ ਸਤਿ ਸ੍ਰੀ ਅਕਾਲ।